ਸਤਿ ਸ੍ਰੀ ਅਕਾਆਲ ਜੀ ਕੀ ਹਾਲ ਚਾਲ ਨੇ
ਬਸ ਵਧੀਆ ਤੁਸੀਂ ਸੁਣਾਓ
ਮੈਂ ਵਧੀਆ ਹੋਰ ਹੀ ਹ ਹੋ ਤੁਸੀਂ
ਹਾਂਜੀ ਮੈਂ ਠੀਕ ਆ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ
ਬਸ ਐਵੇਂ ਹੀ ਬੈਠੀ ਸੀਗੀ ਵਿਹਲੀ ਹੋ ਕੇ ਬੈਠੀ ਸੀ ਉਹਨੇ ਮੈਂ ਡਿਨਰ ਵਗੈਰਾ ਕਰ ਲਿਆ ਸੀ ਬ ਅੱਛਿਆਂ ਨੇ ਤੇ ਗਰਮੀ ਇੰਨੀ ਹੋਈ ਦੀ ਏ ਤੇ ਮੈਂ ਛੱਤ ਉੱਤੇ ਆਈ ਤੇ ਆ ਬਹੁਤ ਸੋਹਣੀ ਹਵਾ ਚੱਲਦੀ ਪਈ ਸੀ ਸੀ ਅੱਜ ਬਹੁਤ ਦਿਨ ਬਹੁਤ ਦਿਨਾਂ ਬਾਅਦ ਚੱਲੀ ਅੱਜ ਬਹੁਤ
ਹਾਂ ਗੁੰਮਸ ਹੀ ਹੋਈ ਦੀ ਏ ਵੈਸੇ ਤੇ ਅੱਜ ਹਵਾ ਸਾਡੇ ਤੇ ਨ ਚੱਲਦੀ ਵੀ ਹਵਾ
ਨਹੀਂ ਸਾਡੇ ਤੇ ਬਹੁਤ ਸੋਹਣੀ ਹਵਾ ਚੱਲਦੀ ਹੈ ਕੁੱਛ ਮੇਰੀ ਛੱਤ ਵੀ ਨਾ ਉੱਚੀ ਹੈਗੀ
ਅੱਛਾ ਅੱਛਾ ਤਾਂ ਹੀ ਤੁਹਾਡੇ ਨਾ ਹਾਂ ਤੁਹਾਡ ਨਾ ਉੱਥੇ ਪਿੱਛੇ ਪੇੜ ਪੌਦੇ
ਹਾਂਜੀ ਚਾਹ ਮੇਰੇ ਨਾ ਦੋਨੋ ਆਲੇ ਦੁਆਲੇ ਨਾ ਪੇ ਬੜੇ ਵੱਡੇ ਵੱਡੇ ਪੇੜ ਲੱਗੇ ਹੋਏ ਨੇ ਤੇ ਬਹੁਤ ਸੋਹਣੀਆਂ ਆਉਂਦੀ ਹੈ ਰਾਤੀ ਛੱਤ ਤੇ ਠੰਡਕ ਮਹਿਸੂਸ ਹੁੰਦੀ ਹੈ ਬੜੀ ਸ਼ਾਂਤ
ਹਾਂ ਰਾਤ ਦੇ ਟਾਈਮ ਹਵਾ ਚੱਲ ਰਹੀ ਹੋਏ ਤੇ ਮਜ਼ਾ ਆਉਂਦਾ ਬਹੁਤ ਪਹਿਲੇਾਂ ਅਸੀਂ ਛੱਤਾਂ ਤੇ ਹੀ ਸੌਦੇ ਹੁੰਦੇ ਸੀ ਹਨਾ। ਹੁੰ-ਹੂੰ।
ਪਰ ਉਹ ਤੇ ਬਸ ਕੁੱਛ ਨਾ, ਪੁੱਛੋ ਅੱਜ ਕੱਲ੍ਹ ਕਿੱਥੇ ਉਹ ਵਕਤ ਅੱਜ ਕੱਲ੍ਹ ਤੇ ਸਾਰੇ ਆਪਣੇ ਕਮਰਿਆਂ, ਚ ਵੜੇ ਰਹਿੰਦੇ ਨੇ।
ਹਾਂ ਹਾਂ ਅੱਜ ਕੱਲ ਤਾਂ ਏਸੀ ਚੋਂ ਬਾਹਰ ਹੀ ਨੀ ਨਿਕਲਦੇ ਬਈ ਬਾਹਰ ਹੀ ਨੀ ਨਿਕਲ, ਨਿਕਲਿਆ ਜਾਂਦਾ, ਸਾਰਾ ਟਾਈਮ ਬਸ ਏ-ਸੀ
ਬਿਮਾਰੀ ਦੀ ਜੜ ਬਣੀ ਪਰ ਗਾਰਾਂ।
ਹਾਂਜੀ-ਹਾਂਜੀ।
ਬਿਲਕੁਲ। ਗੁਜ਼ਾਰਾ ਨਹੀਂ ਹੈ, ਭਾਾਈ ਯਾਰ ਬੱਚੇ ਵੀ ਲਕ ਜਾਂਦੇ ਨੇ ਜਰਾ। ਏ-ਸੀ ਬੰਦ ਕਰਦੋ, ਏ-ਸੀ ਤੋਂ ਬਿਨਾਂ ਤੇ ਗੁਜਾਰੇ ਨੇ ਕਰਨੀ ਤਾ ਦੇਖੋ ਹੋਨੀ ਏ ਘਰ-ਬਾਰ ਤੇ ਏਸੀ ਲੱਗੇ ਦੇ ਨੇ ਮੈਂ ਕਹਿੰਦੀ ਆ, ਇੱਕ-ਇੱਕ ਛੱਡ ਲੋਕਾਂ ਨੇ ਇੱਕ-ਇੱਕ ਕਮਰੇ
ਹਾਂ, ਸਭ ਦੇ ਸਾਡੇ ਆਪ ਇਨਾ ਏਸੀ ਲੱਗੇ ਹੋਏ ਨੇ ਸਾਡੇ। ਚਾਰ ਕਮਰੇ ਨੇ, ਚਾਰ ਤਿੰਨ ਤਿੰਨ ਕਮਰੇ ਚ ਸਾਡੇ ਏਸੀ ਲੱਗੇ ਹੋਏ ਨੇ, ਵਿਹੜੇ ਚ ਅਲੱਗ ਏਸੀ ਲੱਗਿਆ ਹੈ, ਕਿਚਨ ਚ ਅਲੱਗ ਏਸੀ ਲੱਗਿਆ ਹੈ ਮੈਨੂੰ ਨਾ। ਅ ਐਵੇਂ ਵੀ ਹੈਗਾ ਨਾ ਮੈਨੂੰ ਅਲਰਜੀ ਹੋ ਜਾਂਦੀ ਏ। ਗਰਮੀ ਵਗੈਰਾ ਨਾ, ਹਾਂ ਤਾਂ ਕਰਕੇ, ਮੈਂ ਤੇ ਸਭ ਜਗ੍ਹਾ ਏਸੀ। ਲਗਵਾਏ ਹੋਏ ਨੇ ਆਪਣੇ ਹਾਂਜੀ ਤੇ ਹੋਰ ਕੀ ਬਣਾ ਲਿਆ ਅੱਜ ਖਾਣ ਵਿਚ।
ਫਿਰ ਸਾਨੂੰ ਤੇ ਬੜੀ ਦਿੱਕਤ ਹੁੰਦੀ ਹੋਏਗੀ ਐਲਰਜੀ ਵਾਲੇ ਨੂੰ।
ਹਾਂ, ਮੈਂ ਕਿੱਥੇ ਜਾਂਦੀ ਹਾਂ, ਮੈਂ-ਮੈਂ ਹਾਂ ਮੈਂ ਤੇ ਬਿਲਕੁਲ ਨਹੀਂ ਜਾਂਦੀ ਕਹਿੰਦੀ ਤੇਪਿਆ, ਮੈਂ ਬਹੁਤ ਘੱਟ ਨਿਕ ਕਰਦੀਆਂ।
ਅੱਛਾ-ਅੱਛਾ ਤੇਹੀ ਤੁਸੀਂ ਦੇ ਗੁਰਦੁਆਰੇ ਵੀ ਨਹੀਂ ਆਦੇ ਪਏ ਅੱਜ-ਕੱਲ ਹੈਨਾ। ਤੁਹਾਨੂੰ ਐਲਰਜ
ਹਾਂ ਮੈਂ ਘੱਟ ਹੀ ਜਾ ਰਹੀ ਹਾਂ ਹਾਂ ਹਾਂ। ਓਹੀ ਹਾਂ। ੳਹੀ-ਉਹੀ ਨਾ ਮੈਨੂੰ ਦਿੱਕਤ ਤੇ ਮੈਨੂੰ ਪਤਾ ਹੈ, ਕਿਵੇਂ ਹੁੰਦਾ ਹਾਂ-ਹਾਂ ਮੈਂ ਮੇਰੀ ਦਵਾਈ ਚੱਲਦੀ ਹਾਂਜੀ-ਹਾਂਜੀ, ਮੇਰੀ ਦਵਾਈ ਚੱਲਦੀ ਪਈ ਹੈ। ਹੂ, ਕਾਫ਼ੀ ਚਿਰ ਹੋ ਗਿਆ, ਮੈਂ ਦਵਾਈ ਖਾਂਦੀ। ਪਈਆਂ ਫਰਕ ਹੈ, ਵੈਸੇ ਹਾਂ ਪਰ ਅਗਰ, ਮੈਂ ਧੁੱਪ ਵਿੱਚ ਚਲੀ ਜਾਵਾਂ ਤੇ ਫਿਰ ਤੋਂ ਹੋ ਜਾਂਦਾ ਹੈ। ਤੁਹਾਨੂੰ ਤੇ ਪਤਾ ਹੀ ਹੈ ਫੇਿਰ, ਧੂਪ੍ ਹੀ ਜਾਣਾ ਤਾਂ ਹੋ ਹੀ ਜਾਂਦਾ ਬੱਚਿਆਂ ਨਾਲ ਕਦੇ ਕੁਛ ਲੈਣ ਜਾਣਾ।
ਹਾਂ ਇਹ ਤੇ ਹੈ ਤੁਸੀਂ ਮੂੰਹ ਟੱਕ ਕੇ ਜਾਇਆ
ਆਹ ਹਾਂ। ਤੁਹਾਡੀ ਨਾ ਹਾਂ ਤੁਹਾਡੀ ਆਵਾਜ਼ ਥੋੜੀ ਨਾ ਘੱਟ
ਨਹੀਂ ਨਹੀਂ ਮੈਨੂੰ ਤੇ ਤੁਹਾਡੀ ਆਵਾਜ਼ ਬਿਲਕੁਲ ਸਾਫ ਸੁਣਾਈ ਦੇ ਰਹੀ ਉਹ ਨ ਆਉਂਦੀ ਰ ਆ ਮੇਰੀ ਆਵਾਜ਼ ਠੀਕ।
ਹਾਂ ਸ਼ਾਇਦ ਤੁਸੀਂ ਛਾਤ ਤੇ ਹੋਵੋਗੇ ਨਾ ਤਾਂ ਕਰਕੇ ਥੋੜੇ ਇੱਕ ਸਾਈਡ ਖੜੇ ਹੋ ਜਾਓ ਫਿਰ। ਹਾਂ ਜਿੱਥੇ ਸਹੀ ਆ ਰਹੇ ਹੋਏ ਹਾਂਜੀ। ਤੇ ਹਾਂਜੀ। ਤੇ ਮੈਂ ਕਹਿੰਦੀ ਵੀ ਸੀ ਹਾਂਜੀ ਹੁਣ ਬਿਲਕੁਲ ਠੀਕ ਹੈਗੀ ਆ। ਹਾਂ ਤੇ ਮੈਂ ਕਹਿੰਦੀ ਸੀ ਫਿਰ ਤੁਹਾਨੂੰ ਤੇ ਪਤਾ ਤਾਂ ਹੀ ਹੈ ਗਰਮੀਆਂ ਚ ਮੁਸ਼ਕਿਲ ਹੀ ਹੈ ਬਾਹਰ ਜਾਣਾ ਨਾਲੇ ਫੇਿਰ ਬੱਚਿਆਂ ਨਾਲ ਜਾਣਾ ਪੈਂਦਾ, ਬੱਚਿਆਂ ਨੂੰ ਟਿਊਸ਼ਨ ਛੋੜਨ ਜਾਣਾ ਲੈਣ ਜਾਣਾ ਕੰਮ ਜਾਂਦਾ ਬਥੇਰਾ ਬਾਹਰ ਦਾ ਵੀ
ਤੇ ਆ ਟਿਊਸ਼ਨ ਚਲੇ ਜਾਂਦੇ ਸੀ ਹੈਂ ਅੱਜ ਕੱਲ੍ਹ ਉਹ ਰਾਜ ਕੱਲ ਦੇ ਤੇ ਪਾਪਾ ਡਿਊਟੀ ਹਟ ਜਿਵੇਂ ਪਤਾ ਚੱਲਦਾ ਦੀਆਂ ਨੂੰ ਐਕਟਿਵਾ ਚਲਾਣੀ ਆਉਂਦੀ ਇਹ ਲੈ ਡਿਊਟੀ ਹਟਾਉਂਦੇ ਨੇ ਆਪਣੇ ਸਿਰ ਤੋਂ
ਰੇ ਨਾਲ ਹੋਇਆ ਸੀ ਮੈਨੂੰ ਪਹਿਲੇ ਚਲਾਣੀ ਕਿੱਥੇ ਆਉਂਦੀ ਸੀ। ਮੈਂ ਐਕਟੀਵਾ ਨੀ ਚਲਾ ਪਾਉਦੀ ਸੀ ਪਹਿਲੇ। ਹੁਣ ਮੈਂ ਚਲਾ ਲੈਂਦੀ ਹਾਂ ਤੇ ਸਾਰੇ ਕੰਮ ਮੇਰੇ ਸਿਰ ਨੇ ਮੈਨੂੰ ਲੈਣ ਵੀ ਜਾਨਾ ਛੱਡ ਵੀ ਜਾਣਾ ਮੈਨੂੰ ਘਰ ਦਾ ਵੀ ਦੇਖਣਾ ਮੈਨੂੰ ਸਬਜ਼ੀ ਵੀ ਲਿਆਉਣੀ ਹੈ। ਬਸ ਕੀ ਦੱਸਾਂ ਮੈਂ ਤੁਹਾਨੂੰ।
ਪਹਿਲੇ ਮੈਨੂੰ ਵੀ ਨੀ ਆਉਂਦੀ ਸੀ ਐਕਟੀਵਾ ਚਲਾਉਣੀ ਤੇ ਫੇਰ ਮੈਂ ਤਿੰਨ ਚਾਰ ਸਾਲ ਪਹਿਲੇ ਸਿੱਖੀ ਤੇ ਇੱਕ ਇੱਕ ਸਾਲ ਤੇ ਮੈਂ ਦੇਖੋ ਬਾਹਰ ਲੈ ਕੇ ਨੀ ਇੱਥੇ ਨਾ ਟ੍ਰੈਫਿਕ ਇਨੀ ਹੈ ਕਰਾਊਡ ਬੜਾ ਹੈ ਇੱਥੇ ਤੇ ਬਹੁਤ ਮੁਸ਼ਕਿਲਾ ਹੁੰਦਾ ਹੁਣ ਜਿਵੇਂ ਮੈਨੂੰ ਏਕਸਪੀਰੀਸ ਹੋ ਅੱਛਾ ਹੋ ਗਿਆ। ਚਲਾਣਾ ਵਾ। ਲਾਇਸੈਂਸ ਵਗੈਰਾ ਵੀ ਬਣ ਗਿਆ। ਤੇ ਦੇਖੋ ਨਾ ਮੇਰੇ ਹਸਬੈਂਡ ਨੂੰ। ਤੂੰ ਹੀ ਛੱਡ ਕੇ ਆਏਂਗੀ। ਤੂੰ ਹੀ ਲੈ ਕੇ ਆਏਂਗੀ। ਸਬਜੀੀ ਵੀ ਤੇਰੀ ਡਿਊਟੀ ਆ। ਬੱਚਿਆਂ ਦਾ ਕੱਪੜਾ ਲਿਆਉਦਾ। ਉਹ ਵੀ ਤੇਰੀ ਡਿਊਟੀ ਆ।
ਕਿ ਸੇਮ ਦਵਾਈ ਲਿਆਉਣੀ ਹੈ। ਬਿਲਕੁਲ ਸੇਮ। ਸਭ ਘਰ ਸੇਮ ਹੀ ਹੈਗਾ। ਹੱ
ਤੇ ਰਸੋਈ ਦਾ ਕੰਮ ਉਹ ਵੀ ਸਾਡੀ ਡਿਊਟੀ ਟੀ ਏ ਹੈਂ ਬੱਚਿਆਂ ਨੂੰ ਵੇਖਣਾ ਉਹ ਵੀ ਸਾਡੀ ਡਿਊਟੀ ਏ। ਸਾਰੀ ਡਿਊਟੀਆਂ ਸਾਡੀਆਂ ਹੀ ਨੇ। ਬਸ ਇਹ ਦੇਖੋ ਕਿ ਅੱਜ ਕੱਲ ਦੀ ਜ ਜਨਾਨੀ ਨੇ ਕੀ ਅੱਜ ਕੱਲ ਦੀ ਜਨਾਨੀ ਨੇ ਦੁੱਧੋ ਜਾ ਦੋਨੇ ਸਿਰ ਤੇ ਜਿੰਮੇਦਾਰੀਆਂ ਹੋਰ ਪੈ ਜਾਂਦੀਆਂ।
ਬਿਲਕੁਲ ਬਿਲਕੁਲ, ਬਿਲਕੁਲ ਏਦਾਂ ਹੀ ਹੈ।ਇਹੀ ਹੈ। ਸਭ ਦੇਕਾਰ ਦੀਆਂ ਹੀ ਗੱਲਾਂ ਨੇ। ਹੋਰ ਮੈਂ ਕਹਿੰਦੀ ਵੀ ਸੀ ਬੜਾ ਚਿਰ ਹੋ ਗਿਆ ਸੀ ਹਮ
ਹਾਂਜੀ। ਨਾ ਮੈਂ ਮੈਂ ਕਿਹਾ ਤੁਸੀਂ ਉਹ ਦੇਖਿਆ ਨ ਇੰਸਟਾਗ੍ਰਾਮ। ਤੇ ਇੱਕ ਉਹ ਆਈ ਸੀ। ਮੀਮ ਕਹਿੰਦੇ ਨੇ ਕਿ ਕੀ ਕੋਟੇ ਕੋਟ ਬੋਲਦੇ ਨੇ ਉਹਨੂੰ ਕੋਟੇਸ਼ਨ ਜੀ ਆ ਉਹ ਪਹਿਲੇ ਅ ਯਾਦ ਸੀ ਜਾਂ ਹੁਣ ਨਾ ਜਾ ਦੇ। ਪਹਿਲੇ ਇਸਤਰੀ ਜ਼ਿਆਦਾ
ਆਹ ਹੋ
ਅੱ ਕੱਲ ਇਸਤਰੀ ਬਾਹਰ ਦੀ ਵੀ ਜਿੰਮੇਦਾਰੀ ਹੈ।ਤੇ ਘਰ ਦੀ ਵੀ ਜਿਮ ਦਾਰੀ ਤੇ ਦੱਸ ਕਿਹੜੀ ਇਸਤਰੀ ਜ਼ਿਆਦਾ ਆਜ਼ਾਰ ਦੇਖ ਤੁਂ ਸੁਣਿਆ ਸੀ ਤੇ ਮੈਂ ਤੇ ਮ ਬਹੁਤ ਮੈਨੂੰ ਚੰਗਾ ਲੱਗਿਆ ਉੱਥ।
ਹਾਂ ਬਿਲਕੁਲ ਸਹੀ ਆਹ ਬਿਲਕੁਲ ਛੋਟੀ ਗੱਲ ਤੇ ਹੈ।ਹੀ ਨਹੀਂੀ ਬਿਲਕੁਲ ਸੱਚ ਏ ਹਾਂ ਤੇ ਹਾਂ, ਹਾਂ, ਮੈਂ ਕਹਿੰਦੀ ਵੀ ਸੀ ਕੀ ਹੁਣ ਗਰਮੀਆਂ ਤੇ ਦੇਖੋ ਆਈ ਗਈਆਂ, ਮੈਂ ਜਿਵੇਂ ਅਸੀਂ ਪਿਛਲੀ ਵਾਰ ਸ਼ੋਪਿੰਗ ਤੇ ਨੀ ਗਏ ਸੀ।
ਹਾਂ ਹਾਂ, ਅਰੇ ਕਿਆ ਮਸਤ ਉਹ ਸਾਡਾ ਸ਼ੋਪਿੰਗ ਕਰ
ਸਾਰੇ ਕੱਪੜੇ, ਹਾਂ ਮੇਰੇ ਤੇ ਸਾਰੇ ਕੱਪੜੇ ਵੀ ਵੈਸੇ ਹੀ ਹੋ ਗਏ ਨੇ ਮੈਂ ਕਿਹਾ ਚੱਲ ਥੋੜ੍ਹੀ ਬਹੁਤ ਸ਼ੋਪਿੰਗ ਕਰ ਲਾਂਗੇ, ਬਹੁਤ ਟਾਈਮ ਹੋ ਗਿਆ, ਮਿਲੇ ਵੀ ਨੀ ਅਸੀਂ। ਨਾਲੇ ਸ਼ੋਪਿੰਗ ਹੋਜੇਗੀ। ਮੈਂ ਵੀ ਕੱਪੜੇ, ਆ ਨੇ ਨ, ਵੈਸੇ ਨੋਰਮਲ ਹੀ ਲਿਆਣੇ ਨੇ ਰੋਟੀਨ ਡੇਲੀ ਯੂਜ ਲਈ ਮੈਂ ਲਿਆਣੇ ਨੇ ਕਪ
ਅੱਛਾ ਅੱਛਾ, ਠੀਕ ਹੈ ਠੀਕ ਹੈ, ਮੈਂ ਵੀ ਵੈਸੇ ਜਾਣਾ ਵੀ ਸੀ ਮੈਂ ਚੰਗਾ ਹੋਇਆ, ਤੁਸੀਂ ਮੈਨੂੰ ਕਹਿ ਤੇ, ਮੇਰੇ ਕੋਲ ਨਾ ਨਾ ਨੀ, ਹੁੰਦਾ ਪਿਆ ਸੀ, ਬਸ ਹੁਣ ਬੱਚਿਆਂ ਦੀ ਛੁੱਟੀਆਂ ਪੈ ਗਿਆਂ ਨੇ ਹੁਣ ਥੋੜਾ ਮੈਂ ਫ੍ਰੀ ਰਹਾਂਗੀ, ਕਿਉਂਕਿ ਟਿ ਨ ਦਾ ਟਾਈਮ ਬਦਲ ਜਾਣਾ ਹੈ। ਟਿਊਸ਼ਨ ਦਾ ਟਾਈਮ ਹੋਣਾ ਮੋਰਨਿੰਗ ਦਾ ਮੁ ਉਹਨਾਂ ਨੇ ਸਵੇਰੇ ਗਿਆਰਾਂ ਤੋਂ ਕਰ ਦੇਣਗੇ। ਤੇ ਫਿਰ ਸ਼ਾਮੀ ਮੈਂ ਫ੍ਰਰੀ ਰਵਾਂਗੀ, ਤੇ ਕੋਈ ਨਾ ਬਣਾਓ ਪ੍ਰੋਗਰਾਮ ਚਲਣੇ ਆ ਕਿਸੇ ਦਿਨ, ਔਰ ਵੈਸੇ ਵੀ ਐਦਕੀ ਤੇ ਮੈਂ ਛੁਟੀਆਂ ਚ ਪੇਕੇ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਦਾ ਵਾ।
ਹਾਂ ਹਾਂ, ਅੱਛਾ ਅੱਛਾ ਤੇ ਉਸ ਤੋਂ ਪਹਿਲਾਂ ਹੀ ਚੱਲੋ, ਮੈਂ ਵੀ ਵੈਸੇ ਜਾਣਾ, ਤੇ ਮੈਂ ਵੀ ਆ ਵੈਸੇ ਪਰ ਮੈਂ ਕਹਿੰਦੀ ਪਈ ਹਾਂ ਵ ਨੂੰ ਕਿੱਦਾਂ ਦੇ ਕੱਪੜੇ ਲਿਆਉਣੇ ਨੇ? ਮੈਂ ਤੇ ਦੇਖੋ, ਡੇਲੀ ਵੀੇਅਰ ਵਾਲੇ ਲਿਆਉਣੇ ਨੇ, ਨਾਲੇ ਥੋੜੇ-ਬਹੁਤ ਸੂਟ ਦੇਖ ਲਵਾਂਗੀ ਆ ਵੀਅਰ ਵਾਲੇ
ਦੇਖੋ, ਅੱਜ ਕੱਲ ਇੰਨੀ ਗਰਮੀ ਚ ਕੱਪੜਾ ਤਾਂ ਦੇਖੋ ਪੈਂਦਾ ਨੀ ਹੈਗਾ, ਹਨਾ? ਟੀ-ਸ਼ਰਟਸ ਲੈਣ ਆ, ਮੈਂ ਲੋਵ ਲੈ ਲਾਂਗੀ, ਘਰ ਪਾਣ ਲਈ।ਔਰ ਦੋ-ਤਿੰਨ ਸੂਟ ਖਰੀਦਾਂਗੀ, ਕਿਤੇ ਬਾਹਰ ਅੰਦਰ ਅਰੇ ਪੇਕੇ ਜਾ ਕੇ ਵੀ ਤੇ ਘਰ ਹੀ
ਉਹੀ ਤੇ, ਧੁੱਪੇ ਜਾਣ ਤੇ ਮਨ ਹੀ ਤੇ ਨੀ ਕਰਦਾ। ਤਾਂ ਤਾਂ ਹੀ ਤੇ ਮੈਂ ਕਹਿੰਦੀ ਪਈ ਆ ਮੈਨੂੰ ਡੇਲੀ ਫੇਅਰ ਵਾਲੇ ਈ ਲਿਆਣੇ ਨੇ।
ਤੇ ਮੈਂ ਕਹਿੰਦੀ ਆਂ ਤੇ ਉਹਦੇ ਵਾਸਤੇ ਨਾ ਅ ਹਾਂ ਲੋਵਰ ਟੀ-ਸ਼ਰਟਸ ਵਾਸਤੇ ਕਿਸੇ ਮੋਲ ਵਗੈਰਾ ਚਲੇੇ ਜਾਨੇ ਆ ਹਨਾ। ਤੇ ਉਸ ਤੋਂ ਬਾਅਦ ਫਿਰ ਇਸ ਲਈ ਮੈਨੂੰ ਬਹੁਤ ਚੰਗੀ ਤਰਾਂ ਪਤਾ ਹੈ, ਸੂਟਾਂ ਦੀ ਦੁਕਾਨ ਉੱਥੋਂ ਨਾ ਹੋਲਸੇਲ ਰੇਟਾਂ ਤੇ ਸੂਟ ਮਿਲ ਜਾਂਦੇ ਐ।
ਵੈਸੇ ਜਿੱਥੇ ਅਸੀਂ ਪਿਛਲੀ ਵਾਰ ਗਏ ਸੀ ਨਾ ਉੱਥੋਂ ਵੀ ਕਾਫ਼ੀ ਵਧੀਆ ਕੱਪੜਾ ਮਿਲ ਗਿਆ ਸੀ, ਮੇਰੇ ਬਹੁਤ ਵਧੀਆ ਨਿਕਲੇ ਨੇ ਉਹ ਸੂਟ ਨਾ। ਪਿਛਲੀ ਵਾਰੀ ਜਦੋਂ ਜਿੱਥੇ ਤੁਸੀਂ ਲੈ ਗਏ ਸੀ ਨਾ ਤੱਲ ਐ। ਹਾਂ, ਉਹਦੇ ਸੂਟ ਬਹੁਤ ਸਹੀ ਨਿਕਲੇ ਨੇ। ਤੁਸੀਂ ਨੀ ਲਿੱਤਾ ਅੱਜ। ਨਾ ਮੈਂ ਲਿੱਤੇ ਸੀ ਕੱਪੜੇ ਉੱਥੋਂ ਦੀ ਹਾਂ ਤੇ ਕੱਪੜੇ ਉੱਥੇ ਤਾਂ ਬਹੁਤ ਵਧੀਅਸ ਟਫ ਸੀ ਹਾਂ ਮੈਨੂੰ ਬਹੁਤ ਪਸੰਦ ਆਇਆ, ਨਾ ਬਿਲਕੁਲ ਵੀ ਨੀ। ਸਹੀ ਬਹੁਤ ਵਧੀਆ ਕੱਪੜਾ ਨਿਕਲਿਆ, ਮੈਂ ਤੇ ਕਹਿੰਦੀ ਵੀ ਸੀ ਉੱਥੋਂ ਹੀ ਲੈ ਆਵਾਂਗੇ। ਕਿਉਂ ਨਵੀਂ ਜਗ੍ਹਾ ਦਾ ਰਿਸਕ ਲੈਣਾ।
ਹਾਂ ਹਾਂਜੀ ਹਾਂ ਉਹਦੇ ਕੋਲ ਨਾ ਵਰਾਇਟੀ ਵੀ ਬੜੀ ਅੱਛੀ ਹੁੰਦੀ ਸੀ ਯੂਨੀਕ। ਡਿਜ਼ਾਇਨ ਹੁੰਦੇ ਨੇ ਬੁਟੀਕ ਦੇ।
ਹਾਂ ਉਹੀ ਤੇ ਅ ਡਿਜ਼ਾਈਨਜ਼ ਵੀ ਐ ਡਿਜ਼ਾਈਨਰ ਸੂਟਸ ਨੇ ਉੱਥੇ। ਤੇ ਨਾਲੇ ਹੁਣ ਆਂ। ਹਾਂ ਉਹ ਵਾਲਾ ਜਿਹੜਾ ਚੱਲਦਾ ਨਾ ਫਰਸ਼ੀ ਸਲਵਾਰ ਵੱਲ- ਇੱਕ ਮੈਂ ਓਦਾਂ ਦਾ ਵੀ ਲੈਣਾ ਐ, ਉਹ ਤੇ ਵੈਸੇ ਸੁਆਣਾ ਹੀ ਪਏਗਾ ਮੈਨੂੰ। ਕੱਪੜਾ ਲੈਵਾਂਗੀ ਮੈਂ, ਹਾਂ ਕੱਪੜਾ ਲੈਵਾਂਗੀ।
ਬਿਲਕੁਲ ਬਿਲਕ। ਕੋਲੋਂ ਤੁਸੀਂ ਕੱਪੜਾ ਲੈ ਲਿਆ ਜੇ ਹੈਨਾ ਇਹ ਸਹੀ ਰਹੇਗਾ ਚਲੋ ਕੋਈ ਨੀ ਚੱਲਾਂਗੇ ਫਿਰ।
ਇੱਕ ਦਿਨ ਚ ਤਾਂ ਸ਼ੋਪਿੰਗ ਹੋ ਨੀ ਪਾਏਗੀ ਦੇਖੋ ਸਾਰੀ ਸਾਨੂੰ ਜਾਣਾ ਹੀ ਪਏਗਾ, ਕਿਉਂਕਿ ਫਿਰ ਬੱਚਿਆਂ ਦੇ ਵੀ ਲਿਆਣੇ ਨੇ ਨਾ
ਇਸ ਚ ਕੋਈ ਨੀ ਦੋ ਤਿੰਨ ਚੱਕਰ ਲੱਗ ਜਾਣਗੇ, ਐਵੇਂ ਕਰਨੇ ਆ ਇੱਕ- ਇੱਕ ਦਿਨ ਦੇ ਗੈਪ ਵਿੱਚ ਚੱਲੇ ਆ।
ਹਾਂ ਉਹੀ ਨਾ ਫਿਰ ਰੋਜ਼ ਵੀ ਨੀ ਜਾਇਆ ਜਾਂਦਾ ਨਾ ਫਿਰ।
ਉਹ ਪਤਾ ਕੀ ਐ ਗਰਮੀ ਬੜੀ ਐ ਨਾ ਫਿਰ ਅਸੀਂ ਇੱਕਦਮ ਚਾਰ ਵਜੇ ਨਾਲ ਜਾ ਵੀ ਨਹੀਂੀ ਸਕਦੇ
ਨਹੀਂ ਨਹੀਂ ਅਸੀਂ ਲੇਟ ਹਾਂ ਲੇਟ ਜਾਵਾਂਗੇ। ਕੋਈ ਗੱਲ ਨੀ ਦੁਕਾਨਾਂ ਖੁੱਲੀਆਂ ਹੀ ਰਹਿੰਦੀਆਂ। ਅਸੀਂ ਕਿਹੜਾ ਕੀ ਕਰਨਾ ਹੈ। ਅਹ ਦਾਲ ਦੂਲ ਬਣਾ ਜਾਗੀ ਮੈ ਤੇ ਆਪਣੀ।
ਮੈਂ ਤੇ ਖੁਦ ਮੈਨੂੰ ਜਿਸ ਦਿਨ ਜਾਣਾ ਜੇ ਨਾ ਉਸ ਦਿਨ ਪਹਿਲੇ ਮੈਨੂੰ ਨਾ ਮੈਸੇਜ ਕਰਦੇ ਔ ਜੇ ਉਸ ਦਿਨ ਮੈਂ ਦਾਲ ਦੁਪਹਿਰੇ ਬਣਾਵਾਂਗੀ, ਅਰੇ ਪਤਾ ਕੀ ਹੁੰਦਾ ਜੇ ਘ ਆ ਕੇ ਬੈਗ ਵੀ ਨੀ ਰੱਖਦੇ ਤੁਸੀ ਮੰਨੋ, ਜੇ ਮੈਂ ਬੈਗ ਵੀ ਨੀ ਰੱਖਦੇ, ਉਹ ਉਹ ਆਏ ਈ ਨ ਦੋ ਉਹ ਆਈ ਮੈਂ ਰੋਟੀ, ਪਾਦੇ ਔ ਬਸ। ਐ ਕਰਦੀ ਏ ਕਰਦੀ ਐਵੇ ਲਗਦਾ ਜਿਵੇ ਪਤਾ ਨੀ ਹਾਂ ਅਸੀ ਤੇ ਜੁਲਮ ਕਰਤਾ ਹਾਂਜੀ ਚੱਲੋ ਠੀਕ ਹਾਂਜੀ ਕਰਦੀ ਆ ਫਿਰ ਮੈਂ, ਸਾਸਰੀ ਕਾਲ ਜੀ।
ਸਤਿ ਸ਼੍ਰੀ ਅਕਾਲ